ਹੈਲੋ,
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਮੈ ਸਤਿ ਸ੍ਰੀ ਅਕਾਲ ਜੀ ਤੁਹਾਡੀ ਆਵਾਜ਼ ਨੀ ਆ ਰੀ ਮੈਨੂੰ
ਹੈਲੋ ਤੁਹਾਨੂੰ ਆਵਾਜ਼ ਆ ਰੀ ਐ ਮੇਰੀ ਹੈਲੋ।
ਰੁਕ ਰੁਕ ਆ ਰੀ ਐ ਤੁਹਾਡੀ ਅਵਾਜ,
ਅੱਛਾ ਰੁਕ ਰੁਕ ਕੇ ਹੈਲੋ ਹੁਣ ਆ ਰੀ ਤੁਹਾਨੂੰ ਸਹੀ ਆਵਾਜ਼,
ਹਾਂਜੀ ਹਾਂਜੀ ਹੁਣ ਆਰੀ ਏ, ਹੋਰ ਸੁਣਾਓ ਕੀ ਹਾਲ? ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾ ਕੀ ਹਾਲ?
ਬਸ ਵਧੀਆ ਐ, ਹੋਰ ਦੱਸੋ ਕੀ ਕਰ ਰੇ ਸੀ ਤੁਸੀਂ
ਹੂੰ, ਬਸ ਕੁਛ ਨੀ ਬਸ ਹੈਗਾ ਸੀ। ਸੰਡੇ ਨਾਲ ਵੈਸੇ ਈ ਬੇਹ ਕੀ ਹੁੰਦਾ ਬੱਚੇ ਕੁਛ ਘਰ ਹੁੰਦੇ ਨੇ, ਤੁਸੀਂ ਕਹਿ ਲਓ, ਬਸ ਜ਼ਿਆਦਾ ਕੰਮ ਹੋ ਜਾਂਦਾ ਸਾਡਾ। ਹੋਰ ਤੁਸੀਂ ਸੁਣਾਓ ਤੁਸੀਂ ਕੀ ਕਰਦੇ ਸੀ?
ਕੁਛ ਨੀ ਹੁਣੇੇ ਜਿਵੇਂ ਸੰਡੇ ਹੈਗਾ ਏ ਅੱਜ ਤੇ ਉਹੀ ਅਸੀਂ ਅਜ ਥੋੜਾ ਬਾਰ ਗਏ ਸੀ ਥੋੜਾ ਘੁੰਮ ਆਏ ਸੀਂ। ਜਿਵੇਂ ਛੋਟੇ-ਛੋਟੇ ਨਾ ਸੰਡੇ ਦੇ ਜਾਣਾ ਚਾਹੀਦਾ, ਥੋਡੇ ਕੈਫੇ ਵਗੈਰਾ ਚ ਥੋੜਾ ਮਾਈਡ ਸੈਟ ਹੋ ਜਾਂਦਾ ਐ। ਤੇ ਸਾਰਾ ਦਿਨ ਪੂਰਾ ਹਫ਼ਤਾ ਜੋ ਹੁੰਦਾ ਐ ਉਹ ਸਾਡਾ ਕੰਮ ਵਿੱਚ ਬੀਤ ਰਿੰਦਾ ਐ। ਤੇ ਇਕ ਐਵੇਂ ਦਾ ਦਿਨ ਹੋਣਾ ਚਾਹੀਦਾ ਜੇ ਥੋੜੀ ਥੋੜ੍ਹੀ ਆਊਟਿੰਗ ਕਰ ਰੇ ਔ ਤੇ ਥੋੜਾ ਦਿਮਾਗ ਸਾਡਾ ਦੂਸਰੇ ਪਾਸੇ ਹੋ ਜਾਂਦਾ ਏ। ਫੇਰ ਰਿਫਰੈਸ਼ਿੰਗ ਵੀ ਲੱਗਦਾ ਐ ਥੋੜਾ ਬਹੁਤ ਇਸ ਲਈ ਫੇਰ ਅਸੀਂ ਸੰਡੇ ਸੰਡੇ ਨਾ ਜਹੀਦਾ ਹੁੰਦਾ ਐ। ਥੇ ਘੁੰਮਣ ਕੋਲੇ ਖਾਣ ਖੂਨ ਐਵੇਂ ਚਾਹੀਦਾ ਹੁੰਦਾ ਐ।
ਸ਼੍ਰੀਨਗਰ ਕੈਫੇ ਅੰਦਰ ਕੀ ਹੋਵੇਲ ਕੀ ਅੱਛਾ ਬਣਦਾ।
ਹਾਂਜੀ ਤੁਹਾਡੀ ਆਵਾਜ਼ ਨਾ ਬੜੀ ਹਲਕੀ ਆ ਰੀ ਐ।
ਮੈਂ ਕਿਹਾ ਤੁਸੀਂ ਕੈਫੇ ਜਾਂਦੇ ਔ, ਠੀਕ ਆ ਪਾਟੀ ਵੀ ਹੋ ਜਾਂਦੀ, ਟੈਸਟੀ ਵੀ ਤੁਸੀਂ ਪ੍ਰੈਫਰ ਕਰਦੇ ਔ ਕੈਫੇ ਜਾਂਦੇ ਹੋਏ।
ਹਾਂਜੀ-ਹਾਂਜੀ, ਅਸੀਂ ਨਾ ਅਹ ਵੈਸੇ ਤੇ ਅਸੀਂ ਜ਼ਿਆਦਾਤਰ ਨੂਡਲਸ ਈ ਮੰਗਵਾਦੇ ਆਾਂ ਜਿਵੇਂ ਨੂਡਲਸ ਹੋ ਗਏ। ਔਰ ਚਿਲੀ ਪਟੈਟੋ ਹੋ ਗਏ, ਔਰ ਜਿਵੇਂ ਅਸੀਂ ਕਦੇ ਵਾਰ ਨਾ ਨਵਾਂ ਨਵਾਂ ਵੀ ਟਰਾਏ ਕਰ ਲੈਂਨੇ ਆ ਜਿਵੇਂ ਸਬੇ ਵਗੈਰਾ ਹੁੰਦਾ ਏ। ਜਾਂ ਹੋਰ ਟਰਾਈ ਕਰ ਲਿਆ, ਅ ਹਾਂ ਜਿਵੇਂ ਚਿੱਲੀ ਗਾਰਲਿਕ ਨੂਡਲਸ ਹੋ ਗਏ, ਔਰ ਮੋਮੋਜ਼ ਵੀ ਅਸੀਂ ਡਿਫਰੈਂਟ ਤਰੀਕੇ ਦੇ ਟਰਾਈ ਕਰਦੇ ਆ ਹਰ ਵਾਰ ਅਸੀਂ ਨਾ ਡਿਫਰੈਂਟ ਡਿਫਰੈਂਟ ਟਰਾਈ ਕਰਦੇ ਆ ਜਿਵੇਂ ਅਸੀਂ ਅੱਜ ਖਾਏ, ਤੇ ਕੱਲ ਅਸੀਂ ਪਨੀਰ ਵਾਲੇ ਖਾਨੇ ਆ, ਮਤਲਬ ਅਗਲੇ ਈ ਵੀਕ ਅਸੀਂ ਪਨੀਰ ਵਾਲੇ ਖਾਵਾਂਗੇ, ਅੱਜ ਅਸੀਂ ਇਹ ਦੋਨਾਂ ਤੋਂ ਟਰਾਈ ਕਰ ਲਿਆ ਤੇ ਅਸੀਂ ਹੋਰ ਜਗ੍ਹਾ ਚੱਲਣੇ ਕਿਤੇ ਹੋਰ ਦੇ ਟਰਾਈ ਕਰਨੇ ਆ ਇੱਕ ਸਕੂਲ ਹੈਗਾ ਐ। ਤੇ ਸਕੂਲ ਦੇ ਇਕ ਨਾਲ ਮਿਲਦੇ, ਆ ਉਹ ਗ੍ਰੀਨ ਕਲਰ ਦੇ ਮੋਮੋਜ਼ ਹੁੰਦੇ ਆ ਬਹੁਤ ਈ ਜ਼ਿਆਦਾ ਟੇਸਟੀ ਹੁੰਦੇ ਆ ਉਹ ਓ ਵਾਲੇ ਮੋਮੋਜ ਅਸੀਂ ਏਕ ਇੱਕ ਵਾਰ ਖਾਏ ਉਸ ਤੋਂ ਬਾਦ ਨਾ ਦੁਬਾਰਾ ਅਸੀਂ ਜਾ ਈ ਨੀ ਪਾਏ ਕਿਉਂਕਿ ਨਾ ਕਾਫ਼ੀ ਦੂਰ ਪੈਂਦਾ ਏ। ਤੇ ਫੇਰ ਦੂਸਰੀ ਵਾਰ ਅਸੀਂ ਓ ਖਾਂ ਨੀ ਪਾਏ ਪਰ ਓ ਬੜੇ ਈ ਟੇਸਟੀ ਹੈਗੇ ਸੀ ਓ ਮੋਮੋਜ਼, ਮਤਲਬ ਤੁਸੀਂ ਵੀ ਖਾਓਗੇ ਨਾ ਤੁਆਨੂੰ ਵੀ ਲਗੇਗਾ ਹਾਂ ਕੀ ਓ ਬੜੇ ਸੁਆਦ ਹੈਗੇ ਨੇ।
ਅੱਛਾ, ਫੇਰ ਤੁਸੀਂ ਕੀ ਕਰ ਰੇ ਵਗੈਰਾ ਜਾਂਦੇ ਨੇ ਪੂਰੇ ਮਤਲਬ ਮੰਮੀ, ਪਾਪਾ ਨਾਲ ਜਾਂਦੇ ਨੇ ਦੋਨ ਨਾਲ ਜਾਂਦੇ।
ਸਾਡੀ ਗਰਲ ਗੈਂਗ ਜਾਂਦੀ ਏ ਚਾਰੋਂ ਕੱਠੇ ਹੋ ਕੇ ਚਲੇ ਜਾਂਨੇ ਆ ਅ ਅਸੀਂ ਤੇ ਜਾਦਾਤਰ ਐਕਟਿਵਾ ਤੇ ਜਾਣੇ ਆ ਅਸੀ ਚੱਲੇ ਜਾਨੇ ਆ, ਹਾਂਜੀ।
ਓਦੀ ਮਤਲਬ ਗਰਲ ਗੈਂਗ ਹੋ ਗੀ ਨਾ ਤੁਆਡੀ।
ਜੀ ਗਰਲਸ ਗੈਂਗ, ਹਾਂ ਗ ਓ ਹਾਂ ਅਸੀਂ ਅਪਨੇ ਭਰਾਵਾਂ ਨੂੰ ਵੀ ਨੀ ਲੈ ਕੇ ਜਾਂਦੇ ਅਪਨੀ ਸਾਡੀ ਗਰਲ ਗੈਂਗ ਜਾਂਦੀ ਏ ਬਸ।
ਹਾਂ, ਚਲੋ ਅੱਛਾ ਹੈਗਾ। ਹੈਨਾ ਥੋੜਾ ਜਿਆ ਓ ਹੋ ਜਾਂਦਾ ਇੰਜੋਏਮੈਂਟ ਹੋ ਜਾਂਦੀ ਏ। ਹੈਨਾ ਆਪਸ ਵਿੱਚ ਕੁਆਲਿਟੀ ਟਾਈਮ ਸਪੈਂਡ ਹੋ ਜਾਂਦਾ ਹੈਗੈ।
ਹਾਂਜੀ ਜੀ। ਐਦੇ ਨਾਲ ਨਾ ਫੇਰ ਸਾਡਾ ਬੋਂਡ ਵੀ ਜਾਦਾ ਅੱਛੇ ਤਰੀਕੇ ਨਾਲ ਸਟਰੋਂਗ ਹੋ ਜਾਂਦੈ ਅਸੀਂ ਇੱਕ ਦੂਜੇ ਨਾਲ ਮਿਲਾਂ ਗੇ, ਅ ਫਿਰ ਜਾਵਾਂਗੇ ਕਿੱਥੇ ਏਦੇ ਨਾ ਸਾਡਾ ਬੋ-ਬੋਂਡ ਹੋਰ ਸਟਰੋਂਗ ਹੋ ਜਾਂਦਾ ਏ।
ਆਹੋ ਐ ਤੇ ਗੱਲ ਹੈਗੀ ਏ। ਤੁਸੀਂ ਕਦੀ ਘਰ ਵੀ ਟਰਾਈ ਕੀਤੇ ਨੇ ਮੋਮੋਸ ਵਗੈਰਾ, ਚੌਮੀਨ ਵਗੈਰਾ ਕੀਤਾ ਘਰ ਟਰਾਈ?
ਹਾਂਜੀ-ਹਾਂਜੀ, ਅਸੀਂ ਨਾ ਘਰ ਵੀ ਕਦੀ ਮਨੋਰੰਜਨ, ਕਿਸੇ ਦਾ ਬਡੇ ਵਗੈਰਾ ਹੋ ਗਿਆ। ਤੇ
ਅੱਛਾ।
ਹਾਂਜੀ ਤੇ ਓ ਜਾਦਾਤਰ ਚੌਮਿਨ ਤੇ ਬਣ ਜਾਂਦੀ ਏ, ਅਸੀਂ ਮੋਮੋਜ਼ ਬੜੇ ਘੱਟ ਬਨਾਨੇ ਆ। ਕਿਉਂਕਿ ਮੋਮੋਜ਼ ਨਾ ਘਰ ਅੱਛੇ ਤਰੀਕੇ ਨਾਲ ਨਾ ਸਟੀਮ ਨੀ ਹੋ ਪਾਂਦੇ। ਤੇ ਫਰਾਏ ਜੋ
ਏਕ ਸਟੀਮਰ ਵੀ ਤੇ ਆਂਦਾ ਹੈਗਾ ਨਾ।
ਹਾਂਜੀ-ਹਾਂਜੀ ਸਟੀਮਰ। ਹਾਂਜੀ-ਹਾਂਜੀ-ਹਾਂਜੀ। ਓ ਸਟੀਮ ਨਾ ਸਾਡੇ ਕੋਲ ਇਡਲੀਆਂ ਵਾਲਾ ਸਟੀਮਰ ਹੈਗੈ ਉਦੇ ਚ ਨਾ ਮੋਮੋਜ਼ ਵੀ ਸਟੀਮ ਹੋ ਜਾਂਦੇ ਆ। ਅਸੀਂ ਹਾਂ, ਅਸੀਂ ਇੱਕ ਵਾਰੀ ਓ ਇਡਲੀ ਵਾਲੇ ਚ ਨਾ ਮੋਮੋਜ਼ ਵੀ ਸਟੀਮ ਕੀਤੇ ਸੀ। ਢਕਣ ਵਾਲਾ ਈ ਸਟੀਮਰ ਹੁੰਦਾ ਏ ਪਰ ਉਦੇ ਅੰਦਰ ਨਾ ਇਡਲੀ ਦਾ ਸਾਂਚਾ ਲੱਗਿਆ ਹੁੰਦਾ ਏ। ਪਰ ਜੋ ਮੋਮੋਸ ਵਾਲੇ ਹੁੰਦੇ ਓਦੇ ਚ ਦੂਸਰੇ ਤਰੀਕੇ ਦਾ ਹੁੰਦੈ ਅੰਦਰੋਂ ਦੀ ਪਰ ਬਾਹਰੋਂ ਦੀ ਓ ਸੇਮ ਹੁੰਦੇ ਆ, ਤੇ ਅਸੀਂ ਉਦੇ ਮੋਮੋਜ਼ ਵੀ ਸਟੀਮ ਕਰ ਲੈਂਨੇ ਆ ਪਰ ਬੜੇ ਅੱਛੇ ਹੋ ਜਾਂਦੇ ਆ ਪਰ
ਤੇ ਤੁਸੀਂ ਮੋਮੋਜ਼ ਕਿਵੇਂ ਬਣਾਏ ਸੀ?
ਪਰ ਨਾ ਅ ਮੋਮੋਸ ਅਸੀ ਘਰ ਬਣਾ ਤੇ ਲੈਂਨੇ ਆ ਪਰ ਬਾਅਰ ਵੱਕਨ ਦੀ ਰੀਸ ਨੀ ਕਰ ਸਕਦੇ ਅਸੀਂ ਓ ਘਰ ਦੇ ਮੋਮੋਸ।
ਹੂੰ, ਓ ਤੇ ਹੈ ਈ ਏ ਫੇਰ। ਓ ਬਾਅਰ ਦੇ ਵਰ ਦਾ ਸੁਆਦ ਦੇਖੋ ਓ ਹੁਨ ਥੋੜਾ ਜਿਆ ਭਈਆਂ ਦੇ ਹੱਥ ਦਾ ਹੁੰਦਾ ਹੈਗਾ। ਹੈਨਾ! ਉਨਾਂ ਦੇ ਸੁਆਦ ਓਰ ਸਾਡੇ ਘਰ ਦੇ ਸੁਆਦ ਥੋੜਾ ਫੇਰ ਕੰਪੈਰੀਜਨ ਤੇ ਹੋਏਗਾ।
ਹਾਂ, ਸਾਡੇ ਹਾਂਜੀ-ਹਾਂਜੀ।
ਓ ਜੋ ਬਨਾਂਦੇ ਹੈਗੇ ਨੇ ਓ ਦੇਖੋ ਪਸੀਨੇ ਨਾਲ ਬਨਾਂਦੇ ਹੈਗੇ ਨੇ।
ਹਾਂਜੀ-ਹਾਂਜੀ, ਸਈ ਕੈ ਰੇ ਓ।
ਕੀ ਲੱਗਦਾ ਹੈਗਾ ਘਰ ਤੇ ਅਪਣਾ ਏਨਾ ਸਾਫ਼- ਸੁਥਰਾ, ਨਾਂਅ- ਧੋ ਕੇ ਬਨਾਨੇ ਆ ਹਰ ਚੀਜ਼ ਨੂੰ। ਧੋ ਕੇ ਬਣਾਨੇ ਆ ਸ਼ਾਇਦ ਤੁਹਾਨੂੰ ਤਾਂ ਕਰਕੇ ਸਾਨੂੰ ਉਹ ਚੀਜ਼ਾਂ ਮਿਸਗ ਹੁੰਦੀਆਂ ਨੇ ਹਨਾ। ਆਪਣੇ ਖਾਣੇ ਦੇ ਵਿੱਚ, ਫਿਰ ਸਾਨੂੰ ਬਹੁਤ ਟੇਸਟ ਨੀ ਲੱਗਦਾ।
ਹਾਂਜੀ-ਹਾਂਜੀ। ਸਹੀ ਕਹਿ ਰਹੇ ਹੋ ਉਹੀ ਨਾ ਘਰ ਅਸੀਂ ਬਣਾਨੇ ਆ, ਸਬਜ਼ੀ ਕੱਟੀ ਚਲੋ ਹੱਥ ਧੋ ਲਈਏ ਜਰਾ ਜਾ ਭਾਂਡਾ ਇੱਥੇ ਰੱਖਿਆ ਹੱਥ ਧੋ ਲਈਏ ਸਾਨੂੰ ਵਾਰ-ਵਾਰ ਤੇ ਜਦੋਂ ਵੀ ਕਿਚਨ ਵਿੱਚ ਜਾਨੇ ਸਾਨੂੰ ਵਾਰ-ਵਾਰ ਹੱਥ ਤੁੰਦੀ ਚੁੱਲ ਹੁੰਦੀ ਰਹਿੰਦੀ ਏ। ਐ ਚਾਕੂ ਛੱਡਿਆ ਹੱਥ ਚੁੱਲੋ ਇਹ ਪਿੰਡਾ ਸਹੀ ਕੀਤਾ ਤੇਲ ਪਾਇਆ ਹੱਥ ਧੋਲੋ ਸਾਨੂੰ ਹੱਥ ਧੋਨ ਦੀ ਬੜੀ ਚੁਲ ਹੁੰਦੀ ਏ ਘਰ ਏ ਨਾ ਸਾ
ਕਿਹਾ ਤੇ ਤੁਸੀਂ ਬਾਹਰ ਜਾਂਦੇ। ਹੁਣ ਤੁਸੀਂ ਬਾਹਰ ਰੇੜੀਆਂ ਤੇ ਦੇਖੋ ਨਾ ਬਾਹਰ ਰੇੜੀਆਂ ਦੇ ਨਾ, ਤੁਸੀਂ ਕਹਿ ਲਓ ਹੁਣ ਦੇਖੋ ਬੰਦਾ ਇੱਕ ਚਲੋ ਮੈਂ ਵੈਸੇ, ਉਹ ਨੀ ਕਰ ਰਹੀ ਕੀ ਕਰ ਰਹੀ ਏ?
ਹਾਂਜੀ-ਹਾਂਜੀ।
ਅੱਜ ਵੀ ਆਪਾਂ ਸਾਫ਼-ਸੁਥਰੀ ਖਾਨੇ ਆ ਨਾ।
ਹਾਂਜੀ।
ਤੁਸੀਂ ਦੇਖੋ ਨਾ, ਹੁਣ ਦੇਖੋ ਕਿੰਨੀ ਗਰਮੀ ਐ, ਗਰਮੀ ਦੇ ਵਿੱਚ ਕਦੀ ਉਹਨਾਂ ਨੂੰ ਦੇਖ ਹੁਣ ਜਿਹੜੇ ਲੋਕ ਬਣਾਦੇ ਹੈਗੇ ਨੇ, ਪੂਰੀ ਸਵੈਟਿੰਗ ਦੇ ਵਿੱਚ ਭਿੱਜੇ ਹੁੰਦੇ ਹੈਗੇ ਨੇ ਹੈਨਾ। ਤੁਸੀਂ ਕਹਿ ਲਓ ਵੀ ਹੱਥਾਂ ਦੇ ਨਾਲ ਬਣ ਰਹੇ ਸਭ ਕੁਛ ਹੋ ਰਿਹਾ। ਕਈ ਵਾਰ ਬਹੁਤ ਇਰੀਟੈਟਿੰਗ ਲੱਗਦਾ, ਪਰ ਗਰਮੀ ਚ ਹੁੰਦਾ ਕੌਣ ਥਾਂ ਦੀ ਥੋੜੀ ਜੀ ਜਿਹੀ ਕਰਕੇ ਖਾ ਹੀ ਜਾਂਦਾ। ਕੋਈ ਗੱਲ ਨੀ, ਖ਼ਰਾਬ ਹੁੰਦਾ ਤੇ ਪੇਟ ਖਰਾਬ ਹੋਣ ਦੇ।
ਹੂੰ ਸਹੀ ਗੱਲ ਏ ਬਾਹਰ ਦੇ ਉਹ ਲੋਕ ਹੀ ਨਾ ਸਟੀਲ ਦੇ ਭਾਂਡੇ ਯੂਜ ਕਰਦੇ ਆ। ਅਗਰ ਡਿਸਪੋਜਲ ਯੂਜ ਕਰੋ ਨਾ ਉਹ ਵੀ ਠੀਕ ਰਹਿੰਦਾ ਸਟੀਲ ਦੇ ਭਾਂਡੇ ਉਹਨੂੰ ਸਾਨੂੰ ਨੀ ਪਤਾ ਉਹ ਸਰਫ ਨਾਲ ਧੋ ਰਿਹਾ ਨਹੀਂ ਧੋ ਰਹੇ ਚੰਗੀ ਤਰ੍ਹਾਂ ਡਿਸਪੋਜਲ ਦਾ ਤਾਂ ਇਹ ਹੁੰਦਾ ਕਿ ਚਲੋ ਯੂਜ ਕੀਤਾ ਉਸ ਤੋਂ ਬਾਅਦ ਫੇਕਣੇ ਹੀ ਏ। ਤੇ ਉਹ ਸਟੀਲਾਂ ਦੇ ਭਾਂਡੇ ਦੇ ਵੀ ਨਹੀਂ ਪਤਾ ਕਿ ਉਹ ਤੋਏ ਹੁੰਦੇ ਆ ਸਹੀ ਤਰੀਕਿਆਂ ਨਾਲ ਨਹੀਂ। ਤੇ ਫੇਰ ਜੋ ਅ ਆਪਣਾ ਉਹ ਕੱਪੜਾ ਹੁੰਦਾ ਉਹਨਾਂ ਦੇ ਕੋਲ ਜਿਹਨਾਂ ਨੂੰ ਉਹ ਸਭ ਸਾਫ਼ ਕਰਦੇ ਆ ਤੇ ਉਹ ਉਹਨਾਂ ਨੇ ਆਪਣਾ ਜੋ ਹੁੰਦਾ ਨਾ ਜੋ ਰੇਹੜਾ ਹੁੰਦਾ ਏ, ਉਹਦੇ ਨਾਲ ਈ ਉਹ, ਸਲੈਬ ਸਾਫ਼ ਕਰ ਲੈਂਗੇ ਅੰਮੀ ਤੇ ਉਹਦੇ ਨਾਲ ਹੀ ਆਪਣੇ ਹੱਥ ਸਾਫ਼ ਕਰ ਲੈਂਦੇ ਆ ਗਿੱਲੇ ਕਰਕੇ, ਤੇ ਸੋਚਿਆ ਇਹ ਤੇ ਹੈਗਾ ਤੇ ਫਿਰ ਉਹ ਸਾਨੂੰ ਗੰਦਗੀ ਪਸੰਦ ਆਂਦੀ ਸਾਨੂੰ ਸਾਫ਼ ਚੀਜ਼ਾਂ ਪਸੰਦ ਹੀ ਨੀ ਆਂਦੀਆਂ।
ਹਾਂ, ਹੋਰ ਕੀ ਬਨਾ ਲੈਂਦੇ ਓ ਘਰ? ਚੌਮਿਨ ਬਣਾਏ ਨੇ ਕਦੀ?
ਹਾਂਜੀ। ਹਾਂਜੀ ਅਸੀਂ ਨੂਡਲਸ ਤੇ ਨੂਡਲਸ ਈ ਬਣਾਏ ਅਸੀਂ ਨੂਡਲਸ ਤੇ ਬਣਾਦੇ ਰਹਿੰਨੇ ਆ ਐਕਚੁਲੀ ਇੱਥੇ ਨਾ ਅ ਇੱਕ ਨਾ ਹਾਫ ਬੋਇਲ ਪੈਕੇਟ ਆਂਦਾ ਏ, ਉਹ ਜ਼ਿਆਦਾ ਕੋਸਟਲੀ ਵੀ ਨਹੀਂ ਹੁੰਦਾ ਪਰ ਉਹ ਹਾਂ ਹਾਫ ਬੋਇਲ ਪੈਕਟ ਆਂਦਾ ਉਹ ਕਾਫ਼ੀ ਵੱਡਾ ਹੁੰਦਾ ਅੱਛੀ ਕੁਆਂਟਟੀ ਹੁੰਦੀ ਉਹਦੇ ਨਾਲ ਕਾਫੀ ਹੁੰਦੀ, ਮਤਲਬ ਉਹ ਤੁਸੀਂ ਮਤਲਬ ਇੱਕ ਫੈਮਿਲੀ ਜੋ ਏ ਉਹ ਉਹਨੂੰ ਤਿੰਨ ਜਾਂ ਤਿੰਨ ਵਾਰ ਬਣਾ ਸਕਦੀ ਏ ਇੱਕ ਫੈਮਿਲੀ। ਤਿੰਨ ਨਾਲ ਬਣਾ ਸਕ ਸਕਦੀ ਉਹ ਇੰਨੇ ਜ਼ਿਆਦਾ ਹੁੰਦੇ ਆ, ਔਰ ਉਹ ਪੈਸੇ ਵੀ ਜ਼ਿਆਦਾ ਨੀ ਹੁੰਦੇ ਬਹੁਤ ਘੱਟ ਰੇਟ ਦੇ ਹੁੰਦੇ ਆ- ਔਰ ਸਵਾਦ ਮੇਰੀ ਮੰਮੀ ਸਵਾਦ ਬੜੇ ਬਣਾਦੀ ਸੀ ਸਾਰੇ ਸੋਸਸ ਪਾ ਕੇ ਬਣਾਓ, ਲਾਈਕ ਅ ਚਿਲੀ ਸੋਸ, ਸੋਇਆ ਸੋਸ, ਵਿਨੇਗਰ ਔਰ ਕੈਚਅਪ ਯਾ ਤੇ ਤੁਹੀ ਪੇ
ਮੈਨੂੰ ਤੇ ਨਾ ਮਿਕਸੀ ਚ ਕਰਦੇ ਨੇ ਮੰਮੀ ਔਖਾ ਹੁੰਦਾ ਐ ਸਾਰੇ ਸੋਸੇਸ ਵਗੈਰਾ ਮਿਕਸ ਕਰਦੇ ਐ
ਹਾਂਜੀ।
ਮੈਂ ਕਿਹਾ ਤੁਸੀਂ ਚੋਮੀਨ ਵਗੈਰਾ ਦੇ ਵਿੱਚੇ ਸੋਸ ਕਿਵੇਂ ਇਹਨਾਂ ਨੂੰ ਪਾਂਦੇ ਓ ਤੇ ਮਿਕਸ ਕਿਵੇਂ ਕਰਦੇ ਮਤਲਬ ਕਿ ਕੋਈ ਵੱਡਾ ਭਾਂਡਾ ਓ ਯਾਂ ਹੱਥ ਨਾਲ ਕਰਦੇ ਓ।
ਐਕਚੁਲੀ ਹਾਂ ਜਿਵੇਂ ਅਸੀਂ ਸਬਜ਼ੀਆਂ ਪਾ ਲਈਏ ਸਬਜ਼ੀਆਂ ਨੂੰ ਸੋਤੇ ਕਰ ਲਿਆ ਉਸ ਤੋਂ ਬਾਅਦ ਨਾ ਸਾਰੀ ਸੋਸਿਸ ਪਾ ਦੋ ਉਹ ਸਭ
ਅੱਛਾ।
ਮਿਲਾ ਲੋ ਤੁਸੀਂ ਸੋਸ ਪਾ ਰਹੇ ਹੋ--ਜਿਵੇਂ ਚਿੱਲੀ ਜੀ ਸੋਸ, ਸੋਇਆ ਫਿਰ ਉਹ ਬਲੈਕ ਹੋ ਜਾਂਦਾ ਏ ਤਾਂ ਖੱਟਾ ਪਨ
ਕੀ ਹੁੰਦਾ ਪਤਾ ਏ ਚੇਂਜ ਹੁਣ ਮੈਂ ਹਮ।
ਹੈਲੋ।
ਕੀ ਕਰਾ ਸੀ।
ਹੈਲੋ। ਹੈਲੋ। ਹੈਲੋ, ਹੈਲੋ, ਹੈਲੋ, ਹੈਲੋ, ਹੈਲੋ ਤਾਨੁ ਮੇਰੀ ਆਵਾਜ਼ ਆ ਪਾ ਰਹੀ ਏ। ਹੈਲੋ ਜੀ ਤਾਣੁ ਮੇਰੀ ਆਵਾਜ਼ ਆ ਪਾ ਰੀ ਐ ਹੈਲੋ, ਹੈਲੋ, ਹੈਲੋ, ਹੈਲੋ, ਹੈਲੋ।